ਜੀ ਸਸ ਸ੍ਰੀ ਕਾਲ ਜੀ, ਹਾਂਜੀ ਕਿਵੇਂ ਓ, ਵਧਿਆ ਬਸ।
ਕੀ ਕਰਦੇ
ਬੈਠਠੀ ਹੋਈ ਆ ਬਸ
ਬੈਠੇ ਸੀਗੇ, ਅੱਜ ਕੀ ਬਣਾਇਆ ਤੁਸੀਂ?
ਕੀ ਬਨਾਏ ਨੇ, ਛੋਲੇ
ਛੋਲੇ ਕਿਵੇਂ ਬਣਾਂਦੋ ਓ?
ਛੋਲੇ ਪਹਿਲੇ ਕੀ ਕਹਿੰਦੇ ਨੇ ਭਿਓ ਕੇ ਰੱਖ ਦੇ ਨੇ ਫਿਰ ਉਹਨਾਂ ਨੂੰ ਬੋਇਲ ਲੈਂਦੇ ਨੇ
ਅੱਛਾ।
ਹਾਂਜੀ ਹਾਂਜੀ। ਫ ਬੋਇਲ ਕਰਨ ਤੋਂ ਬਾਅਦ ਗੰਡੇ ਪਿਆਜ ਛੂੜਦੇ ਨੇ ਫੇਰ ਫੇਰ ਉਨੰ, ਹਾਂਜੀ। ਤੇ ਤੜਕਾ ਤਿਆਰ ਕਰਦੇ ਨੇ ਓਇਲ ਪਾਂਦੇ ਨੇ ਕੜਾਹੀ ਚ ਗੰਢੇ ਪਾ ਦਿੰਦੇ ਨੇ ਟਮਾਟਰ ਪਾ ਦਿੰਦੇ ਨੇ ਜੋ ਤੁਸੀਂ ਪਾਣਾ ਹੋਏ ਮਸਾਲੇ ਵਗੈਰਾ ਪਾ ਕੇ ਤੜਕਾ ਤਿਆਰ ਕਰਕੇ ਛੋਲਿਆਂ ਚ ਪਾ ਕੇ ਉਹਨੂੰ ਸੀਟੀਆਂ ਲਵਾ ਦਿੰਦੇ ਨੇ
ਅਸੀਂ ਬਣਾਏ ਸੀ ਰਾਜਮਾ ਅਸੀਂ ਰਾਜਮਾਂ ਬਣਾਦੇ ਆ ਕੱਚੇ ਪੱਕ ਕਿ ਮਤਲਬ ਪਹਿਲੇ ਨਾ ਸਵੇਰੇ ਉਹਨਾਂ ਨੂੰ ਜਿਵੇਂ ਰਾਤੀ ਬਣਾਣੇ ਨੇ ਉਹਨਾਂ ਨੂੰ ਦੁਪਹਿਰੇ ਜਾਂ ਸਵੇਰੇ ਭੇਓ ਕੇ ਰੱਖ ਦੋ ਫਿਰ ਰਾਤੀ ਏ ਰਖੋ ਕੇ ਬਣਾਣੇ ਨੇ ਤੇ ਫਿਰ ਉਹਨਾਂ ਨੂੰ ਧੋ ਕੇ ਬੋਇਲਡ ਹੋਣ ਲਈ ਰੱਖ ਦਿੱਤਾ।
ਅੱਛਾ।
ਫਿਰ ਉਹ ਹਾਂ ਜਦ ਤੱਕ ਉਹ ਬੋਇਲਡ ਹੋ ਰਹੇ ਹੁੰਦੇ ਨੇ ਨਾ। ਤਦ ਤੱਕ ਅਸੀਂ ਪਿਆਜ ਵਗੈਰਾ ਟਮਾਟਰ ਵਗੈਰਾ ਕੱਦੂ ਕਸ ਕਰ ਲੈਂਦੇ ਆ। ਮਸਾਲਾ ਸਾਰਾ ਤਿਆਰ ਕਰ ਲੈਣੇ ਆ।
ਹੂੰ
ਤੇ ਜਦੋਂ ਦੇਖਿਆ ਨਾ ਦੋ ਜਾਂ ਤਿੰਨ ਸਿਟੀ ਆ ਗਈ। ਕੱਚੇ ਪੱਕੇ ਹੈਗੇ ਨੇ। ਤੇ ਅਸੀਂ ਉਹਨਾਂ ਨੂੰ, ਉਤਾਰ ਲੈਂਣੇ ਆ ਉਸ ਤੋਂ ਬਾਅਦ, ਜਿਹੜਾ ਮਸਾਲਾ ਅਸੀਂ ਬਣਾਇਆ ਹੁੰਦਾ, ਉਨੂੰ ਸਾਰਾ ਭੁੰਨ- ਭੰਨ ਕੇ ਨਾ ਤੇ ਉਹਦੇ ਵਿੱਚ, ਰਾਜਮਾਂ ਵਿੱਚ ਪਾ ਕੇ ਫਿਰ ਹੋਰ, ਸਿਟੀਆਂ ਲਵਾਨੇ ਆ ਦੁਬਾਰਾ
ਅੱਛਾ।
ਤੇ ਉਹ ਇਸ ਤਰ੍ਹਾਂ ਬਣਦੇ ਨੇ, ਜਿਵੇਂ ਹੋਟਲ ਦੇ ਰਾਜਮਾ ਹੁੰਂਦੇ ਨੇ, ਇੰਨੇ ਟੇਸਟੀ
ਅੱਛਾ।
ਅ ਹਾਂ।
ਹਾਂ।
ਉਹ ਵੀ ਬੜੇ ਸਵਾਦ, ਬਣਦੇ ਆ ਹਾ। ਤਾਂ ਹੀ ਅੱਜ ਅਸੀਂ, ਰਾਜਮਾਹ ਚਾਵਲ ਬਣਾਏ ਸੀ।
ਅੱਛਾ, ਅੱਜ ਬਣਾਏ ਨੇ ਤੁਸੀਂ
ਹੋਰ, ਹਾਂਜੀ-ਹਾਂਜੀ ਅਸੀ ਅੱਜ ਬਣਾਏ ਨੇ
ਛੋਲੇ ਚੋਲ ਬਣਾਏ ਸੀ। ਅੱਜ
ਤੁਸੀਂ ਕਿਤੇ ਹਿਲ ਸਟੇਸ਼ਨ ਵਗੈਰਾ, ਤਾ ਨੀ ਜਾਂਦੇ ਘੁੰਮਣ ਹੈਂ,
ਜਾਂਦੇ ਆ ਅਸੀ
ਅੱਛਾ ਜਾਂਦੇ, ਕਿੱਥੇ ਗਏ ਸੀ?
ਅਸੀਂ ਏਦਾਂ ਹੀ, ਲੋਕਲ ਸਟੇਸ਼ਨ ਤੇ ਗ
ਅੱਛਾ-ਅੱਛਾ ਅਸੀਂ ਵੀ ਗਏ ਸੀ। ਮਤਲਬ ਉੱਧਰ ਗਏ ਸੀ। ਘੁੰਮਣ, ਪੰਜਾਬ ਸਾਈਡ ਜਗਾਧਰੀ ਉੱਥੇ ਗਏ ਬੂੜੀਆ ਗੁਰਦੁਆਰਾ ਸੀ। ਇੱਕ ਬਹੁਤ ਅੱਛਾ ਗੁਰਦੁਆਰਾ ਸੀ। ਉੱਥੇ ਘੁੰਮ ਕੇ ਆਏ ਚੰਡੀਗੜ੍ਹ ਵਿੱਚ ਅੱਲੈਂਟੇਮੋਲ ਸੀ। ਉੱਥੇ ਘੁੰਮ ਕੇ ਆਏ ਔਰ ਪੰਜੋਗੜਾ ਸਾਹਿਬ ਗੁਰਦੁਆਰਾ, ਅੰਬਾਲਾ ਵਿੱਚ ਉਹ ਦੇਖਿਆ ਸੀ ਜਿਹੜਾ ਪੰਜੋਕੜਾ ਸਾਹਿਬ, ਗੁਰਦੁਆਰਾ ਨਾ ਅੰਬਾਲਾ ਵਿੱਚ ਉਹਦੀ, ਬੜੀ ਮਾਨਤਾ ਹਾਂ ਉਹ, ਗੁਰਦੁਆਰੇ ਦੇ ਨਾ ਅੰਦਰ ਹੀ, ਨਿਸ਼ਾਨ ਸਾਹਿਬ ਹੈਗਾ। ਨਿਸ਼ਾਨ ਸਾਹਿਬ